ਹੈਲੋ, ਹਾਂਜੀ, ਸਤਿ ਸ਼੍ਰੀ ਅਕਾਲ।
ਸਤਿ ਸ਼੍ਰੀ ਅਕਾਲ। ਹੋਰ ਕੀ ਹਾਲ -ਚਾਲ ਹੈ? ਠੀਕ ਹੋ?
ਬਸ, ਹਾਂਜੀ, ਬਸ ਮੇਰੇ ਤੇ ਵਧੀਆ ਹੈ, ਤੁਸੀਂ ਦੱਸੋ ਤੁਸੀਂ ਠੀਕ ਹੋ?
ਹਾਂਜੀ -ਹਾਂਜੀ ਵਧੀਆ। ਘਾਰ ਸਭ ਠੀਕ ਨੇ?
ਹਾਂਜੀ, ਘਰ ਸਭ ਵਧੀਆ, ਤੁਹਾਡੇ ਘਰ ਸਭ ਵਧੀਆ?
ਹਾਂਜੀ -ਹਾਂਜੀ ਬਸ ਸਭ ਵਧੀਆ, ਸਭ ਬੱਚੇ ਠੀਕ ਹੈ।
ਹਾਂਜੀ, ਬੱਚੇ ਸਭ ਵਧੀਆ, ਤੁਹਾਡੇ ਬੱਚੇ ਠੀਕ ਏ? ਕੁਛ ਨੀ ਬੈਠੀ ਹੋਈ ਸੀ।
ਬਸ ਇੱਕ ਬੱਚਾ ਪੜੱਦਾ, ਸੁੱਤੀ ਪਈ ਏ ਗੁੜੀਆ? ਬ ਇੱਕ ਮੁੰਡਾ ਪੜ੍ਹਦਾ ਪਿਐ, ਸਕੂਲ ਖੁੱਲਣ ਵਾਲੇ ਨੇ। ਸਕੂਲ ਦਾ ਕੰਮ ਕਰਨਾ ਏ, ਸਕੂਲ ਦਾ ਕੰਮ
ਹਾਂ, ਬੱਚਿਆਂ ਨੂੰ ਤੇ ਹੋਲੀਡੇ ਹੋਮਵਰਕ ਮਿਲਿਆ ਹੁੰਦਾ ਹੈ ਨਾ।
ਹਾਂਜੀ -ਹਾਂਜੀ ਬਸ ਹੁਣ ਖਤਮ ਹੋਣ ਵਾਲੀ ਹੋਲੀਡੇ ਵਰਕ, ਬਸ ਥੋੜਾ ਜਿਹਾ ਰਹਿ ਗਿਆ ਏ, ਮੈਂ ਕਿਹਾ ਕੰਮ ਮੁਕਾਲੈ ਆਪਣਾ। ਕੰਮ ਖਤਮ ਕਰ, ਸਕੂਲ ਓਪਨ ਹੋਣ ਵਾਲਾਂ, ਹੁਣ ਤੇ ਜਾਣਾ ਏ ਸਕੁ ਸਕੂਲ ਦੀ ਤਿਆਰੀ ਕਰਦਾ ਪਿਆ ਜਾਣਾ ਏ, ਬਸ ਅਗਲੇ ਸੋਮਵਾਰ ਸਕੂਲ ਖੁੱਲ ਜਾਂਦੇ ਨੇ।
ਹਾਂਜੀ -ਹਾਂਜੀ ਸਕੂਲ ਵਾਲੇ ਨਾ ਹੋਲੀਡੇ ਹੋਮਵਰਕ ਵੀ ਬੜਾ ਜ਼ਿਆਦਾ ਦੇ ਦਿੰਦੇ
ਬੜਾ, ਬਸ ਪੁੱਛੋ ਨਾ, ਬੜਾ ਜਿਆਦਾ ਦਿੰਦੇ ਨੇ। ਇੰਨਾ ਛੁੱਟੀਆਂ ਨੀ ਪਾਉਂਦੇ ਜਿੰਨਾ ਕੰਮ ਦਾ ਬਰਡਨ ਦੇ ਦਿੰਦੇ ਨੇ, ਇਹ ਨੀ ਕਹਿੰਦੇ ਵੀ ਬੱਚਿਆਂ ਨੂੰ ਇੰਨਾ ਹੋ ਜਾਏਗਾ, ਉਹ ਤੇ ਮੰਮੀਆਂ ਨੇ ਹੀਂ ਕਰਨਾ ਏ ਈਨੇ ਦਾ ਪ੍ਰੋਜੈਕਟ ਦੇ ਦਿੰਦੇ ਨੇ ਇੰਨੇ ਪ੍ਰੋਜੈਕਟ ਦੇ ਦਿੰਦੇ ਨੇ ਚੁੱਕੇ ਵੀ, ਉਹਨਾ ਕੰਮ ਨੀ ਹੁੰਦਾ, ਉਹਨਾਂ ਨੂੰ ਕੁਛ ਆਉਂਦਾ ਨੀ, ਉਹ ਸਭ ਫ਼ਿਰ ਮੰਮੀਆਂ ਦਾ ਸਿਰ ਖਾਂਦੇ ਨੇ ਬਚੇ ਫ਼ੇਰ ਮੰਮੀ ਕਰਕੇ ਦੋ ਕਰਕੇ ਦੋ, ਫਿਰ ਕਰਨਾ ਪੈਂਦਾ ਏ, ਓਨੇ ਹੀ ਪੈਸੇ ਲੱਗ ਜਾਂਦੇ ਨੇ। ਹੈਲੋ। ਹਾਂਜੀ- ਹਾਂਜੀ।
ਤੁਹਾਡੀ ਆਵਾਜ਼ ਨਹੀਂ ਆ ਰਹੀ ਸੀ, ਹੁਣ ਆਈਏ ਆਵਾਜ਼।
ਅੱਛਾ ਜੀ।
ਹਾਂਜੀ, ਤੁਸੀਂ ਕੀ ਕਹਿ ਰਹੇ ਸੀ?
ਮੈਂ ਏਹੀ ਕਹਿ ਰੀ ਸੀ ਕਿ ਵੀ ਇੰਨਾ ਕੰਮ ਦੇ ਦਿੰਦੇ ਨੇ, ਉਹ ਸਕੂਲ ਦਾ ਇੰਨੇ ਪ੍ਰੋਜੈਕਟ ਦੇ ਦਿੰਦੇ ਨੇ ਬੱਚਿਆਂ ਨੂੰ ਤਾਂ ਕੁਛ ਨੀ ਆਦਾ ਉਹ ਸਾਡਾ ਈ ਸਿਰ ਖਾਦੇ ਨੇ, ਮੰਮੀ ਕਰਕੇ ਦੋ ਮੰਮੀ ਕਰਕੇ ਦੋ। ਫ਼ੇਰ ਸਾਨੂੰ ਸਾਰਾ ਕਰਨਾ ਪੈਂਦਾ ਏ, ਘਰ ਦਾ ਵੀ ਕਰੋ ਤੇ ਫੇਰ ਬਚ ਬੱਚਿਆਂ ਦੇ ਪ੍ਰੋਜੈਕਟ ਵੀ ਬਣਾਓ। ਬਸ ਟਾਈਮ ਈ ਨੀ ਮਿਲਦਾ ਫੇਰ ਕੁਛ ਕਰਨ ਦਾ, ਹੋਰ ਆਪਣੇ ਬਾਰੇ ਤੇ ਸੋਚਣ ਦਾ ਟਾਈਮ ਨੀ ਮਿਲਦਾ ਇਹਨਾਂ ਦੇ ਲਾਰੇ ਲੱਗ ਲੱਗੇ ਰਹਿੰਨੇ ਆ ਬੱਚਿਆਂ ਦੇ।
ਹਾਂ ਫੇਰ ਇਹਦੀ ਤੇ ਮਤਲਬ-ਮਤਲਬ ਅੱਗੇ ਕੋਈ ਵੱਡਾ ਭੈਣ ਭਰਾ ਵੀ ਨੀ ਹੈਗਾ ਨਾ, ਨਾ ਉਹ ਕਰ ਦਿੰਦਾ ਐ।
ਇਹਦੀ ਤੇ ਭੈਣ ਵੀ ਛੋਟੀ ਹੈਗੀ ਐ।
ਛੋਟੀ ਆ ਹਾਂਜੀ ਹਾਂਜੀ ਬਸ ਉਹ ਤੇ ਬੜੀ ਛੋਟੀ ਆ, ਉਹ ਤੇ ਅਜੇ ਦੋ ਸਾਲ ਦੀ ਵੀ ਨੀ ਹੋਈ। ਫੇਰ ਮੈਨੂੰ ਵੀ ਕਰਨਾ ਪੈਂਦਾ ਏ ਘਰ ਦਾ ਵੀ ਕਰਨਾ ਪੈਂਦਾ ਏ, ਫੇਰ ਇਹਦਾ ਵੀ ਕੰਮ ਕਰਨਾ ਪੈਂਦਾ ਏ ਫਿਰ ਬਚ ਬੱਚੇ ਵੀ ਪੜ੍ਹਾਣੇ ਪੈਂਦੇ ਨੇ।
ਹਾਂ ਸਿਸਟਮ ਨਾ ਹਾਂ ਗਲਤ ਹਾਂ ਸਕੂਲ ਦਾ ਸਿਸਟਮ ਥੋੜਾ ਗ਼ਲਤ ਹੈਗਾ ਐ, ਜੈਵੇ ਜੋ ਬੱਚੇ ਨੂੰ ਮਤਲਬ ਜੋ ਬੱਚਾ ਆਪਣੇ ਆਪ ਕਰ ਸਕਦਾ ਐ, ਉਹ ਵਾਲੀ ਚੀਜ਼ ਦੇਣੀ ਚਾਹੀਦੀ ਦੀਏ, ਜਿਵੇਂ ਬੁੱਕ ਚੋਂ ਕੋਈ ਕੁ ਕੁਸ਼ਚਨ ਬਣਾ ਕੇ ਲਿਖਣੇ ਇਹ ਦੇ ਸਕਦੇ ਆ। ਯਾ ਇੰਨੇ ਕੀਊਸ਼ਨਸ ਸੋਲਵ ਕਰ ਲਓ, ਇਹ ਮਤਲਬ ਜੋ ਬੱਚਾ ਆਪਣੇ ਆਪ ਕਰ ਸਕਦਾ ਉਹ ਈ ਚੀਜ਼ਾਂ ਦੇਣੀ ਚਾਹੀਦੀਆਂ ਸਕੂਲ ਵਾਲਿਆਂ ਨੂੰ।
ਹਾਂਜੀ ਇਹ ਦਿੰਦੇ ਨੀ ਨਾ, ਇਹਨਾਂ ਨੇ ਬਸ ਆਪਣੇ ਆਪਣੇ ਖੋਲਲੇ ਦੇ ਨਵੇਂ ਨਵੇਂ ਕੰਮ ਕੱਢ ਦਿੰਦੇ ਆ। ਹੁਣ ਐ ਅਸਾਈਨਮੈਂਟ ਦਾ ਕੀ ਕੰਮ ਐ, ਬੱਚੇ ਅਸਾਈਨਮੈਂਟ ਚ ਕੀ ਕਰਨਗੇ। ਅ ਪ੍ਰੋਜੈਕਟ ਕੀ ਕਰਨਗੇ, ਅਸਾਈਮੈਂਟ ਬਣਾ ਲੋ ਫੋਲਡ ਕਰ ਲੋ ਇਹ ਏ ਮੋਡਲ ਬਣਾ ਲੋ, ਇਹ ਕੰਮ ਦੇਣ ਲੱਗ ਗਏ ਨੇ ਹੁਣ ਐ ਤੇ
ਹਾਂਜੀ, ਜਿਵੇਂ ਮੋਡਲ ਦਾ ਤਾਂ ਕੋਈ ਕੰਮ ਈ ਨੀ ਹੈਗਾ। ਮੋਡਲ ਜਿਵੇ ਜਿਵੇਂ ਸੋਲਰ ਸਿਸਟਮ ਬਣਾਉਣਾ ਐ, ਸੋਲਰ ਸਿਸਟਮ ਹੁਣ ਬਚੇ ਕੀ ਕਰੇਗਾ ਬਣਾ ਕੇ ਉਹਨੂੰ ਬਨਾਨਾ ਤੇ ਆਂਦੇ ਹਾਂ ਨਾ ਤੇ ਇੰਨੇ ਬੱਚੇ ਹੈਗੇ ਉਹ ਬਣਵਾ ਰਹੇ ਓ, ਜਾਂ ਤੁਸੀਂ ਚਲੋ? ਆਪਣੀ ਅ ਅਪਨਾ ਕਲਾਸ ਵੀ ਡੈਕੋਰੇਟ ਕਰਵਾਨੀ ਐ। ਇੰਨੇ ਸਾਰੇ ਬੱਚਿਆਂ ਦੇ ਛਡ ਪੇਪਰ ਵੱਲ ਥੋੜ੍ਹੀ ਸਾਰੀ ਜਗ੍ਹਾ ਤੁਸੀਂ ਸ-ਸ ਸੋਲਰ ਸਿਸਟਮ, ਸੋਲਰ ਸਿਸਟਮ ਲਗਾ ਦੋਗੇ। ਐਵੇਂ ਦੇਣਾ ਚਾਹੀਦਾ, ਤੁਸੀਂ? ਕਿਸੇ ਨੂੰ ਕੁੱਛ ਦੇ ਦੋ, ਕਿਸੇ ਬੱਚੇ ਨੂੰ ਕੁੱਛ ਦੇ ਦੋ ਐਵੇਂ ਦੇਣਾ ਚਾਹੀਦਾ।
ਅੱਛਾ ਇੱਕ ਕਲਾਸ ਵਿੱਚ ਤੀਹ-ਚਾਲੀ ਬੱਚਾ, ਤੇ ਚਾਲੀ ਪ੍ਰੋਜੈਕਟ ਜਾਣਗੇ ਸੋਲਰ ਸਿਸ ਚਲੋ ਤੇ ਕੀ ਕਰੋਗੀਆਂ ਤੁਸੀਂ? ਪਤਾ ਈ ਨੀ, ਸਕੂਲ ਦਾ ਰੂਲ ਬਦਲਦੇ ਨੀ।
ਹੂੰ, ਗਲਤ ਸਿਸਟਮ ਏ ਜਿਵੇਂ ਇਨਾ ਪ੍ਰੋਜੈਕਟ ਬਣ ਰਿਹਾ ਹੁਨ ਇੰਨਾ ਕਾਰਡਬੋਰਡ ਯੂਜ ਹੋਵੇਗਾ, ਇੰਨੀ ਪਲਾਸਟਿਕ ਯੂਜ ਹੋਏਗੀ ਜਿਵੇ ਕੋਈ ਕਹਿੰਦਾ ਹੈ ਨਾ, ਕੋਈ ਵਿੰਡ ਮਿਲ ਬਣਾ ਲਉ ਜਾਂ ਕੋਈ ਅ- ਕੁਛ ਵੀ ਮਤਲਬ ਹਾਈਡਰੋਲਿਕ ਲਿਫਟ ਬਣਾ ਲਉ। ਤੇ ਉਹ ਅੰਦਰ ਪਲਾਸਟਿਕ ਵੀ ਇਸਤਮਾਲ ਹੋ ਰਿਹਾ ਐ, ਔਰ ਬੈਟਰੀਜ਼ ਵਗੈਰਾ ਵੀ ਇਸਤਮਾਲ ਹੋ ਰਹੀ ਏ।
ਹਾਂਜੀ-ਹਾਂਜੀ।
ਚੀਜ਼ ਜਾ ਰਿਹਾ ਨਾ ਚਾਲੀ ਬੱਚਾ ਇਹ ਚੀਜ਼ਾਂ ਬਣਾ ਰਿਹਾ, ਔਰ ਫਿਰ ਇਨਾ ਸਭ ਕੁੱਛ ਵੇਸਟ ਜਾ ਰਿਹਾ ਫੇਰ ਵੇਖੋ।
ਸਾਰਾ ਵੇਸਟ ਹੀ ਤੇ ਹੈਗਾ, ਬਟ ਮੈਡਮਾਂ ਨੂੰ ਕਿਹਾ ਨੀ ਨਾ ਜਾਂਦਾ, ਜੋ ਕੰਮ ਦੇ 'ਦੇ ਬੱਚਿਆਂ ਨੇ ਤੇ ਉਹੀ ਕਹਿਣਾ ਨਾ, ਮੰਮਾ ਆ ਕੇਕ ਜਦ ਮੈਡਮ ਨੇ ਕਹਿ ਤਾ ਤੇ ਏਹੀ ਪ੍ਰੋਜੈਕਟ ਬਨਾਨਾ, ਤੇ ਫਿਰ ਐਹੀ ਬਨਾਨਾ।
ਹਾਂ, ਟੀਚਰਾਂ ਨੂੰ ਵੀ ਪਤਾ ਹੁੰਦਾ ਐ, ਕਿ ਬੱਚਾ ਨਹੀਂ ਕਰੇਗਾ, ਉਹਨਾਂ ਦੀ ਮੰਮਾ ਨੇ ਮੰਮੀਆਂ ਨੇ ਕਰਨਾ ਪਰ ਫੇਰ ਵੀ ਦਿੰਦੇ ਆ ਉਹ।
ਫੇਰ ਵੀ ਦਿੰਦੇ ਆ, ਅਗਰ ਮੰਮੀਆਂ ਸ਼ਕੈ ਲੈ ਜਨ ਅੱਗੋਂ ਫੇਰ ਮੈਡਮਾਂ ਕੈੰਦੀ ਆ, ਸਾਨੂੰ ਪ੍ਰਿੰਸੀਪਲ ਮੈਡਮ ਕੈ ਦੈੰਦੀ ਐ। ਵੱਡੀ ਮੈਡਮ ਕੈ ਦਿੰਦੇ ਨੇ। ਹੁਣ ਅਸੀਂ ਵੀ ਕੀ ਕਰੀਏ? ਅਸੀ ਤਾਂ ੳਹੀ ਕੰਮ ਦੇਨਾ ਨਾ, ਜੋ ਸਾਨੂੰ ਪਿੱਛੋਂ ਕੈਆ ਔਡਰ ਆਇਆ ਹੁੰਦਾ।
ਹੂੰ, ਐ ਨਾ ਸਿਸਟਮ ਥੋੜਾ ਬੇਕਾਰ ਏ ਸਕੂਲ ਦਾ। ਮਤਲਬ ਹੁਨ ਇਨੀ ਚੀਜਾਂ ਵੇਸਟ ਜਾਂਦੀਆਂ, ਏਨੇ ਪੇਪਰ ਵੇਸਟ ਜਾਂਦੇ। ਕੀ ਕਰਦੇ ਆ? ਰੱਦੀ ਚ ਜਾਂਦੇ ਹੋਗੇ, ਜਾਂ ਕਿਸੀ ੳਨੂੰ ਦੇ ਦਿੰਦੇ ਹੋਏਂਗੇ
ਸਾਰੇ ਰੱਦੀ ਚ ਜਾਂਦੇ ਨੇ। ਰੱਦੀ ਚ ਲੈਂਦੀਆਂ ਨੇ। ਕਰਦੇ ਕੀ ਨੇ ਬਾਦ ਚ? ਯਾ ਜੋ ਮੋਡਲ-ਮੂਡਲ ਹੁੰਦੇ ਨੇ, ੳ ਐਗਜੀਬਿਸ਼ਨ ਲਗਾਂਦੀ ਐ ਸਕੂਲ ਵੱਡਾ, ੳ ਐਗਜੀਬਿਸ਼ਨ ਚ ਲਗਾ ਦਿੰਦੇ ਨੇ ਮੋਡਲ, ਬਾਕੀ ਬਾਕੀ ਤੇ ਵੇਸਟ ਈ ਐ ਸਭ, ਰੱਦੀ ਚ ਈ ਐ।
ਅੱਛਾ, ਹਾਂ। ਪੂਰੇ ਸਕੂਲ ਨੂੰ ਤੁਸੀ ਜਿਵੇਂ ਮੋਡਲ ਦੇਂਦੇ ੳ, ਜੈਵੇਂ ਛੋਟੀ ਕਲਾਸਾਂ ਨੂੰ ਤੇ ਮਿਲਦੇ ਈ ਮਿਲਦੇ ਹੋਨਗੇ। ਤੇ ਵੱਡੇ ਕਲਾਸਾਂ ਨੂੰ ਵੀ ਮਿਲਦੇ ਈ ਏ ਮੋਡਲ, ਤੇ ਤੁਸੀ ਏਨੇ ਲੱਖਾਂ ਬੱਚੇਆਂ ਦਾ ਮੋਡਲਾ ਕਰਦੇ ਕੀ ਓ? ਮੈਨੂੰ ਤੇ ਏਈ ਸਮਝ ਨੀ ਆਂਦੀ।
ਤੇ ਆਪ ਨੀ ਸਾਨੂੰ ਆਪ ਨੀ ਸਮਝ ਆਂਦੀ। ਬੜਾ ਜਾਦਾ ਬੇਕਾਰ ਸਿਸਟਮ ਹੋ ਚੁਕਾ ਸਕੂਲਾਂ ਚ। ਇੱਕ ਸਕੂਲ ਦਾ ਨੀ ਸਾਰੇ ਸਕੂਲਾਂ ਦਾ ਇੱਕੋ ਹੀ ਰੂਲ ਏ। ਸਭ ਸਕੂਲਾਂ ਦਾ ਏਈ ਰੂਲ ਜੇ।
ਹਾਂਜੀ, ਸਭ ਸਕੂਲਾਂ ਦਾ ਏਈ ਹਾਲ ਏ। ਔਰ ਨਾ ਬਨਾਓ ਤੇ ਫੇਰ ਕਹੰਦੇ ਆ ਕਿ ਅਸੀ ਤੇ ਮਾਕਸ ਕੱਟ ਲਾਂਗੇ, ਯੈ ਐ ਹੋ ਜਾਏਗਾ ਤੁਹਾਨੂੰ ਮਾਕਸ ਨੀ ਮਿਲਨਗੇ।
ਤੇ ਫੇਰ ਬੱਚੇ ਵੀ ਕੀ ਕਰਨ? ਬੱਚੇਆਂ ਨੇ ਤੇ ਫੇਰ ਮੰਮੀਆਂ ਦਾ ਈ ਸਿਰ ਖਾਨਾ ਏ। ਸਾਡੇ ਨੰਬ ਰ ਕੱਟ ਜਨਗੇ, ਸਾਡੀ ਗਰੇਟ ਕਟ ਜੇਗੀ, ਸਾਡੀ ਮੈਡਮ ਸਾਨੂੰ ਮਾਰੇਗੀ। ਨਾ ਬਨਾਓ ਫੇਰ ਮੈਡਮਾਂ ਮਾਰਦੀਆਂ ਨੇ, ਬਸ ਐ ਚੱਕਰ ਪੈ ਜਾਂਦਾ ਅੱਜ-ਕਲ ਨਾ, ਫੇਰ ਬਨਾਨੇ ਪੈਂਦੇ ਨੇ। ਫੇਰ ਬੱਚੇਆ ਪਿੱਛੇ ਕਰਨਾ ਪੈਂਦਾ ਸਾਰਾ ਕੰਮ।
ਹਾਂਜੀ, ਹਾਂਜੀ-ਹਾਂਜੀ, ੳਈ ਨਾ ਫੇਰ ਬੱਚਾ ਵੀ ਕੀ ਕਰੇ ੳਨੂੰ ਕਰਨਾ ਈ ਪੈਨਾ। ੳਨੂੰ ਟੀਚਰ ਨੇ ਕੈਆ ਤੇ ੳ ਕਰੇਗਾ ਈ ਨਾ।
ਕਰੇਗਾ ਈ, ਟੀਚਰ ਤੇ ਕਏਗਾ ਈ ਫੇਰ।
ਹਾਂਜੀ, ਏ ਹੋ ਜਾਂਦਾ ਫੇਰ।
ਹਾਂਜੀ। ਹੋਰ
ਹੋਰ ਸੁਣਾਓ? ਹੋ ਗਿਆ ੳਦਾ ਸਾਰਾ ਹੋਲੀਡੇ ਹੋਮਵਰਕ। ਕੌਣ ਸੀ ਕਲਾਸ ਚ ਏ ੳ?
ਏ ਮੇਰਾ ਬੇਟਾ ਹੈਗਾ, ਸਿਕਸਥ ਕਲਾਸ ਚ ਹੈਗਾ।
ਅੱਛਾ ਅੱਛਾ, ਮੇਰਾ ਮੁੰਡਾ ਤੇ ਸੈਵਨਥ ਚ ਏ।
ਤਾਡਾ ਮੁੰਡਾ ਸੈਵਨਥ ਚ ਏ? ਹਾਂਜੀ, ਹਾਂਜੀ। ਮੇਰਾ ਹੈਗਾ, ਸਿਕਸਥ ਵਿੱਚ ਹੈਗਾ।
ਅੱਛਾ ਅੱਛਾ।
ਹਾਂਜੀ ਹਾਂਜੀ, ਹਜੇ ਵੀ ਪੇਆ ਏਦਾਂ ਕੰਮ ਤੇ। ਨਾ-ਨਾ, ਕਿੱਥੇ ਜਾਨਾ? ਕੰਮ ਈ ਏਨਾ ਮਿਲ ਜਾਂਦਾ ਆਪ ਕੁਛ ਗਰਮੀ ਕੁਛ ਕੰਮ ਏਨਾ ਮਿਲ ਜਾਂਦਾ, ਹੁਨ ਕੰਮ ਤੋਂ ਥੋੜਾ ਫ੍ਰੀ ਹੋਏਆ, ਰੋਜ਼ ਕਹੰਦਾ, ਘੂਮਾਨ ਲੈ ਮੰਮਾ ਮੈਨੂੰ ਲੈਜੋ। ਮੈਂ ਕੈ, ਕਿੱਥੇ ਲੈ ਕੇ ਜਾ? ਪੈਲੇ ਕੰਮ ਤੇ ਮੁਕਾ ਲੈ ਅਪਨਾ, ਤਾਂਈ ਲੈ ਕੇ ਜਾਵਾਂਗੀ ਕਿੱਧਰੇ।
ਹਾਂਜੀ, ੳਹੀ ਨਾ, ਫੇਰ ਕੰਮ ਵੀ ਪੈਲੇ ਇੰਪੋਰਟੈਂਟ ਹੈਗਾ ਏ ਫੇਰ
ਹਾਂਜੀ ਹਾਂਜੀ।
ਤੇ ਬੱਚਿਆਂ ਨੂੰ ਨਾ, ਵੈਸੇ ਨਾ ਉਵੇਂ ਜੀ ਚੀਜ਼ ਦੇਨੀ ਚਾਈਦੀ ਜੋ ਆਪਨੇ ਆਪ ਕਰ ਸਕ ਜਿਵੇਂ ਲਰਨ ਕਰਨ ਵਾਸਤੇ, ਜਿਵੇਂ ਹੁਣ ਦੇਖੋ ਹੁਣ ਜਿਵੇਂ ਇਹ ਸਕੂਲ ਖੁੱਲਣਗੇ, ਨਾਲ ਹੀ ਇਹਨਾਂ ਨੇ ਪੇਪਰ ਲੈ ਲੈਂਨੇ ਆਪਣੀ ਹੁਣ ਪੇਪਰ ਹੋਣਗੇ ਤੇ ਫੇਰ ਹੁਣ ਇਹ ਬੱਚਾ ਹੋਲੀਡੇ ਹੋਮਵਰਕ ਕਰੇ, ਯਾ ਤੁਹਾਡਾ ਜੋ ਪੇਪਰ ਹੁਣ ਹੋਣਗੇ, ਪੀਟੀ ਯੂਨਿਟ ਵਨ ਹੋਣਗੇ ਜਾਂ ਉਹਦੀ ਤਿਆਰੀ ਕਰੇ
ਤਿਆਰੀ ਕਰੇ, ਸਹੀ ਗੱਲ ਹੈ। ਤੇ ਈ ਮੈਡਮਾਂ ਨੇ ਹੁਣ ਸਕੂਲ ਓਪਨ ਹੋਣ ਦੀ ਦੇਰ ਏ ਨਾਲ ਹੀ ਦੇਖਣਾ, ਫਸਟ ਸਮੈਸਟਰ ਯੂਟੀ ਹੋ ਜਾਏਗੇ। ਨਾਲ ਹੀ ਯੂਟੀ ਲੈਣੀ ਸਟਾਰਟ ਕਰਨਗੇ, ਅਹੀੳ ਤੁਸੀਂ ਲਰਨ ਵਾਸਤੇ ਦਵੋ ਵੀ ਲਰਨ ਕਰਕੇ ਰਿਟਨ ਕਰੋ, ਅੱਛੀ ਤਰ੍ਹਾਂ ਆਪਣਾ ਸਿਲੇਬਸ ਕਵਰ ਕਰੋ। ਉਲਟੇ ਸਿੱਧੇ ਕੰਮ ਦੇ ਦਿੰਦੀਆਂ ਬਸ ਖਰਚਾ ਹੈ, ਬਸ। ਜਿੱਥੇ ਮਰਜੀ ਲਾ ਦੇਣ, ਪੈਸਾ ਖ਼ਰਾਬ ਕਰਵਾਣਾ।
ਹਾਂ ਵੈਸੇ, ਇਕ ਗੱਲੋਂ ਸਹੀ ਕਹਿ ਰਹੇ ਹੋ ਤੁਸੀਂ ਪੈਸਾ ਹੀ ਖ਼ਰਾਬ ਹੈ, ਬਿਲਕੁਲ ਹੈ। ਜੇ ਅਸੀਂ ਕਾਰਡ ਬੋਰਡ ਖਰੀਦ ਕੇ ਲਿਆਵਾਂਗੇ, ਬੈਟਰੀ ਖਰੀਦ ਲਿਆਵਾਂਗੇ ਜੋ ਵੀ ਮੋਡਲ ਦਾ ਸਮਾਨ ਹੁੰਦਾ ਹੈ, ਉਹ ਇਹ ਖਰਚਾ ਹੀ ਹੈ, ਫਾਲਤੂ ਚੀਜ਼ ਹੀਆ
ਅੱਛਾ, ਤੁਸੀਂ ਜਾ ਮੰਨਦੇ ਨੀ ਇੱਕ ਮੋਡਲ ਦਾ ਵੀ ਸਮਾਨ ਲੈਣ ਜਾਓ ਨਾ, ਤੇ ਦੋ ਪੰਜ ਸੌ ਦਾ ਨੋਟ ਖਤਮ ਹੈਗਾ। ਲੈਣ ਜਾਓ ਤੇ
ਹਾਂਜੀ ਉਹ ਤੇ ਹੈ ਹੀ ਹੈ, ਜਿਵੇਂ ਦੇ ਤੁਸੀਂ ਇਹੀ ਸੋਚੋ। ਪੰਜ ਸੌ ਦਾ ਨੋਟ ਬਣਾਉਂਦੇ ਹਾ, ਉਹ ਪਤਾ ਹੀ ਨਹੀਂ ਲੱਗਦਾ ਕਿੱਥੇ ਜਾਂਦਾ ਹੈ।
ਬਸ ਲੈਣ ਜਾਓ, ਚੀਜ਼ ਬਸ ਪੁੱਛੋ ਹੀ ਨਾ ਇੰਨਾ ਬੁਰਾ ਹਾਲ ਹੈ ਨਾ
ਔਰ ਚੀਜ਼ਾਂ ਵੀ ਤੇ ਫੇਰ ਵੇਖੋ ਨਾ, ਇੰਨੀ ਮਹਿੰਗੀਆਂ ਮਿਲਦੀਆਂ, ਚੀਜ਼ਾਂ ਵੀ ਸਸਤੀਆਂ ਨੀ ਹੈਗੀਆਂ।
ਹਾਂਜੀ, ਮੈਂ ਕਹਿ ਤਾਂ ਰਹੀ ਹਾਂ ਵੀ ਇੱਕ ਪ੍ਰੋਜੈਕਟ ਦਾ ਵੀ ਸਮਾਨ ਲੈਣ ਜਾਓ, ਨਾ ਪੰਜ ਸੌ ਦਾ ਨੋਟ ਖਤਮ ਹੈ ਪੰਜ ਸੌ ਦਾ ਘੱਟ ਸਮਾਨ ਨਹੀਂ ਆਉਂਦਾ, ਇੱਕ ਪ੍ਰੋਜੈਕਟ ਦਾ ਵੀ
ਹਾਂਜੀ। ਤੇ ਫਿਰ ਅ ਨਹੀਂ ਹੁੰਦਾ ਨਾ ਕਿ ਇੱਕ ਪ੍ਰੋਜੈਕਟ ਬਣਾਉਣਾ ਡਿਫਰੈਂਟ-ਡਿਫਰੈਂਟ ਸਬਜੈਕਟ ਦਾ, ਡਿਫਰੈਂਟ-ਡਿਫਰੈਂਟ ਪ੍ਰੋਜੈਕਟ ਹੁੰਦਾ ਹੈ, ਜਿਵੇਂ ਇੱਕ ਸਬਜੈਕਟ ਦਾ ਅਲੱਗ, ਉਹਦੇ ਸਬਜੈਕਟ ਦਾ ਫਿਰ ਦੂਸਰਾ ਬਣਾਉਣਾ ਪਏਗਾ ਮੋਡਲ। ਫੇਰ ਉਹ ਦੂਸਰਾ ਸਬਜੈਕਟ ਐ, ਓਦਾ ਅਲੱਗ ਮੋਡਲ ਬਣਾਉਣਾ ਪੈਣਾ ਐ, ਇਵੇ ਸਬਜੈਕਟ-ਵਾਈਜ਼ ਮੋਡਲ ਮੋਡਲ ਬੰਦੇ ਆ
ਹਾਂ, ਜਿੰਨੇ ਸਬਜੈਕਟ ਉਨੇ ਪ੍ਰੋਜੈਕਟ ਦੇ ਦਿੰਦੇ ਜੇ ਉਨੇ ਹੀ ਮੋਡਲ ਦੇ ਦਿੰਦੇ ਨੇ, ਹੁਣ ਅੱਠ ਛੇ ਸੱਤ ਸਬਜੈਕਟ ਤੇ ਹੈਗੇ ਹੀ ਨੇ, ਸੱਤ ਸਬਜੈਕਟਾਂ ਦਾ ਲਗਾ ਕੇ ਚੱਲੋ ਸੱਤ ਪ੍ਰੋਜੈਕਟ ਦੇ ਤੇ, ਸੱਤ ਪ੍ਰੋਜੈਕਟਾਂ ਦੇ ਸਮਾਨ ਵੀ ਲਿਆਓ ਕੌਣ ਲਿਆਏਗਾ ਮਨ ਬਸ ਪੁੱਛੋ ਨਾ ਕਹਿਣ ਜਾਓ ਫ਼ੇਰ ਮੈਡਮਾਂ ਕਹਿੰਦੀ ਅਸੀਂ ਕੀ ਕਰੀਏ, ਸਾਨੂੰ ਵੀ ਮਿਲਿਆਂ ਦਾ ਔਡਰ ਅਸੀਂ ਤਾਂ ਬੱਚਿਆਂ ਕੋਲ ਹੀ ਕਰਵਾਉਣਾਂ
ਕਰਵਾਨਾਂ ਸਹੀ ਗੱਲ ਹੈ। ਹਾਂਜੀ -ਹਾਂਜੀ। ਮੇਰਾ ਵੀ ਇਹ ਕਰਦੇਂ ਪਏ ਨੇ ਇੱਕ ਤੇ ਹੁਣ ਉਹਨੂੰ ਟੈਨਥ ਚ ਹੈਂਗੀ ਉਹ ਤੇ ਤੇ ਹਾਂ ਇੱਕ ਟੈਂ ਕੀ ਉਹਦਾ ਨੰਬਰ ਵਗੈਰਾ ਤੇ ਕੁੱਛ ਨੀ ਹੈਗਾ ਉਹਨੂੰ ਨਾ ਫਾਈਲਾਂ ਬਣਾ ਹੁ ਬੋਰਡ ਜਿਵੇਂ ਹੈਗਾ ਤੇ ਬੋਰਡ ਦੀਆਂ ਫਾਈਲਾਂ ਬਣਦੀਆਂ ਹੈ, ਉਹਨਾਂ ਤੇ ਅਜੇ ਬੋਰਡ ਨਹੀਂ ਉਹਦਾ ਮੋਡਲ ਦਾ ਕੋਈ ਚੱਕਰ ਨਹੀਂ ਹੈ, ਪਰ ਛੋਟਾ ਵਾਲਾ ਨਾ ਇੱਥੇ ਆ ਮੋਡਲ ਹੁਣ ਵੀ ਮੇਰੇ ਕੋਲ਼ ਯਾਦ ਹੈ ਕਿ ਮੰਮੀ ਮੋਡਲ ਬਣਾਉਣਾ ਹੈ, ਸਮਾਨ ਲੈਣਾਂ ਹੈ ਬੱਚਿਆਂ ਬੜਾ ਇੰਟਰਸਟ ਚੀਜ਼ਾਂ ਕਰਨ 'ਚ ਵੈਸੇ ਨਾ ਪਤਾ, ਫ਼ਾਲਤੂ ਦੀ ਚੀਜ਼ਾ ਕਰਨ 'ਚ ਮੈਨੂੰ ਵੀ, ਬੜਾ ਮਜ਼ਾ ਆਉਂਦਾ ਐਂ।
ਹਾਂਜੀ, ਇਨ੍ਹਾਂ ਨੂੰ ਤੇ ਆਉਂਦਾ ਹੀ, ਇਹਨਾਂ ਨੂੰ ਕੀ ਲੈਣਾਂ ਆ।
ਹਾਂ, ਇਹਨਾਂ ਨੂੰ ਤੇ ਬਾਹ, ਇਹਨਾਂ ਨੂੰ ਥੋੜੀ ਪਤਾਂ ਪੈਸੇ ਦੀ ਵੈਲਿਊ
ਜਿਹਦੀ ਵੈਲਿਊ ਨਹੀਂ ਹੈ। ਸਾਡੇ ਜਨ ਪੁੱਛੋ ਨਾ ਜਿਨ੍ਹਾਂ ਨੇ, ਮਾਵਾਂ ਨੂੰ ਜਿਆਦਾ ਪਤਾ ਹੁੰਦੇ, ਜਿਨਾਂ ਨੇ ਪੈਸੇ ਲਾਉਂਣ ਜਾਣੇਂ। ਇਹਨਾਂ ਨੂੰ ਕੀ ਪਤਾ, ਇਹਨਾਂ ਨੂੰ ਤਾਂ ਸਮਾਨ ਦੇਖ ਕੇ ਖੁਸ਼ ਹੋ ਜਾਂਦੇ ਨੇ, ਹਏ ਮੰਮਾ ਇਹ ਤਾਂ ਬੜਾ ਅੱਛਾ ਗਿ ਤਾਂ, ਠੀਕ ਹੈ।
ਹਾਂਜੀ, ਚਲੋਂ ਠੀਕ ਹੈ, ਸਤਿ ਸ਼੍ਰੀ ਅਕਾਲ।
ਠੀਕ ਹੈ, ਸਤ ਸ਼੍ਰੀ ਅਕਾਲ।